ਹੈਲੋ।
ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਬਸ ਵਧੀਆ-ਵਧੀਆ, ਹੋਰ ਸੁਣਾਓ?
ਹੋਰ, ਤੁਸੀਂ ਦੱਸੋ ਰੋਟੀ ਖਾ ਲੀ?
ਨਹੀਂ ਬਸ ਹੁਣ ਰੋਟੀ ਬਣਾਣ ਜਾਣਾ, ਦੇਖਣ ਨਿਚੇ ਕੀ ਪ੍ਰੋਗਰਾਮ ਐ ਰੋਟੀ ਦਾ।
ਅੱਛਾ, ਸਾਡੇ ਇੱਥੇ ਤਾਂ ਦਾਲ ਚੌਲ ਬਣੇ ਹੋਏ ਨੇ।
ਬਸ ਆਪਾਂ ਬਸ ਨੀਚੇ ਜਾ ਕੇ ਕੀ ਕਰਨਾ, ਕੀ ਨੀ ਕਰਨਾ, ਗਰਮੀ ਚ ਰੋਟੀ ਬਣਾਣ ਦਾ ਮਨ ਵੀ ਨੀ ਕਰਦਾ। ਕੀ ਬਣਾਈਏ ਸੋਚਣਾ ਪੈਂਦਾ ਆ, ਕੋਈ ਆਸਾਨ ਜੀ ਚੀਜ਼ ਮਿਲ ਜੇ ਤੇ ਬਣਾ ਕੇ ਵਿਹਲੇ ਹੋਈਏ।
ਹਾਂਜੀ, ਸਾਡੀ ਮੰਮੀ ਵੀ ਰੋਜ਼ ਸਾਡੇ ਕੋਲੋਂ ਪੁੱਛਦੀ ਐ ਰੋਜ਼ ਰਾਤੀ। ਕੇ ਕੱਲ ਸਵੇਰੇ ਕੀ ਖਾਣਾ, ਹੁਣੇ ਦੱਸਦੋ ਬਾਅਦ ਚ ਨਾ ਬੋਲੈ ਇਹ ਨੀ ਬਣਾਇਆ, ਉਹ ਨੀ ਬਣਾਇਆ।
ਇਹ ਹੈ ਹੀ ਏ ਨਾ ਦਿਕਤ ਕਰ ਹੁੰਦੀ ਫੇਰ ਗਰਮੀ ਵਿੱਚ ਕੀ ਬਣਾਈਏ ਕੀ ਨਾ ਬਣਾਈਏ, ਮਨ ਨੀ ਕਰਦਾ ਕੁਛ ਵੀ ਖਣ ਦਾ ਕੁਛ ਵੀ ਕੀ ਨਾ।
ਮੈਨੂੰ ਖਾਲੀ ਇਹੀ ਹੁੰਦਾ ਹੈ ਕਿ ਤੁਹਾਨੂੰ ਬਸ ਰੋਟੀਆਂ ਵਗੈਰਾ ਮਿਲ ਜੇ ਕਿਉਂਕਿ ਉਹ ਪੀ ਲਿਆ। ਤੇ ਨਿੰਬੂ ਪਾ ਪੀ ਲਈਏ ਜਾਂ ਫਿਰ ਕੁਛ ਸੈਲਡ ਖਾ ਲਈਏ ਆਪਾਂ ਥੋੜਾ ਟੀੜ ਭਰ ਜਾਂਦਾ ਆ।
ਤਰਾ ਤਾਰਾ ਜ਼ਿਆਦਾ ਮਨ ਕਰਦਾ ਹੀ ਨੀ ਹੈ ਕੁੱਛ ਖਾਣ ਦਾ
ਉਹੀ ਹੁਣ ਤੇ ਅੱਜ-ਕੱਲ੍ਹ ਪਾਣੀ ਵੀ ਇੱਦਾਂ ਦਾ ਆਂਦਾ ਨਾ ਕਿ ਜ ਜਿੱਦਾਂ ਪਹਿਲੇ ਕਹਿੰਦੇ ਸੀਗੇ ਨਾ ਮੋਟਰ ਤਰ੍ਹਾਂ ਦਾ ਪਾਣੀ ਪੀ ਲੈਂਦੇ ਸੀਗੇ, ਕਿਉਂਕਿ ਸਹੀ ਆਂਦਾ ਸੀਗਾ ਪਹਿਲੇ।
ਹਾਂ।
ਹੁਣ ਤੇ ਸਾਡੇ ਇੱਥੇ ਜੇ ਇੱਕ ਪਾਣੀ ਵਾਲਾ ਨਾਂ ਆਏ ਨਾ ਤੇ ਸਾਡੇ ਉੱਥੋਂ ਪਾਣੀ ਨੀ ਪੀਤਾ ਜਾਂਦਾ ਸਾਡੇ ਕੋਲੋਂ ਕਿਉਂਕਿ ਦਿੱਲੀ ਵਿੱਚ ਪਾਣੀ ਨਾ ਸਹੀ ਨ ਸਾਫ਼ ਐ, ਕਈ ਲੋਕ ਮੋਟਰ ਦਾ ਪਾਣੀ ਪੀ ਲੈਂਦੇ ਨੇ, ਸਾਡੇ ਇਥੇ ਪਹਿਲੇ ਸਾਫ਼ ਸੀਗਾ। ਪਰ ਹੁਣ ਤੇ ਏਦਾਂ ਹੋ ਗਿਆ‌ ਨਾ ਕਿ ਖਾਰਾ ਪਾਣੀ
ਪਰ ਬਸ ਇਹੀ ਹਿਸਾਬ ਹੈਗਾ ਆ, ਕਿਧਰੇ ਕਿਧਰੇ ਪਾਣੀ ਨਾ ਸਰੀਰ ਫੁਲਾ ਦਿੰਦਾ ਐ, ਕਿਦਰੇ ਪਾਣੀ ਕੁਛ ਕਰ ਦਿੰਦਾਂ, ਕਿਦਰੇ ਪਾਣੀ ਕੁਛ ਕਰ ਦਿੰਦਾ। ਸਮਝ ਨੀ ਆਦੀ ਅੱਜ-ਕੱਲ ਬੰਦਾ ਕਰੇ ਵੀ ਤੇ ਕਰਾ ਕੀ, ਗਰਮੀ ਇਤਨੀ ਐ ਪਾਣੀ ਪੀ ਪੀ ਕੇ ਵੀ ਟੀਡ ਆਫਰ ਜਾਂਦਾ ਆ।
ਉਹੀ ਤੋ ਫੇਰ ਬੰਦਾ ਕਹਿ ਕੀ ਪਵ ਔਰ ਉਹ ਹੈ ਨਾ ਕਿ ਠੰਡਾ ਪਾਣੀ ਪੀਣਾ, ਬਾਰ ਬਾਰ ਫਰਿਜ਼ ਤੱਕ ਜਾਣਾ ਪੈਂਦਾ ਐ।
ਬਿਲਕੁਲ- ਬਿਲਕੁਲ।
ਪਾਣੀ ਬਾਰ ਰੱਖਿਆ ਦੋ ਮਿੰਟ, ਕਿ ਚਲੋਂ ਪਾਣੀ ਰੱਖਿਆਂ ਕੁੱਛ ਕਰਕੇ ਆ ਜਾਈਏ ਕੰਮ, ਉਹਨੇ ਵਿੱਚ ਪਾਣੀ ਗਰਮ ਹੋ ਜਾਂਦਾ।
ਹਾਂਜੀ ਉਹ ਤਾਂ ਹੈ ਹੀ। ਕੰਮ ਕਰੇਗੀ ਤੇ ਕਰੇ ਗੀਤ।
ਹਾਂਜੀ। ਮੈਂ ਪਹਿਲੇ ਪਤਾ ਕੀ ਕਰਦੀ ਸੀ, ਮੈਂ ਕਹਿੰਦੀ ਸੀਗੀ ਅ ਸਾਡੇ ਨਾ ਬੈਡ ਦੇ ਨਾਲ ਹੀ ਸੋਫਾ ਰੱਖਿਆ ਹੋਇਆ ਐ। ਤੇ ਮੈਂ ਕਹਿੰਦੀ ਸੀਗੀ ਰਾਤੀ ਨਾ ਮੇਰੇ ਲਈ ਇੱਥੇ ਪਾਣੀ ਰੱਖ ਦੋ, ਮੈਂ ਬਾਰ- ਬਾਰ ਫਰੀਜ ਤਕ ਕਿੱਦਾਂ ਜਾਵਾਂਗੀ ਸਰਦੀਆਂ ਆਉਂਦੀ ਸੀਗੀਆਂ। ਮਤਲਬ ਤਾਂ ਨਿਕਲਣ ਦਾ ਜੀ ਨੀ ਕਰਦਾ ਸੀ ਕਿਸੇ ਦਾ ਤੇ ਹੁਣ ਤਾਂ ਮੈਂ ਕਹਿੰਦੀ ਆ, ਮੈਂ ਭਾਵੇ ਨੀਂਦ ਚੋਂ ਉੱਠਕੇ ਡਿੱਗ ਜਾਵਾਂ ਭਾਵੇਂ, ਪਰ ਮੈਂ ਫਰਿੱਜ ਤੋਂ ਹੀ ਲਹਿ ਕੇ ਪਾਣੀ ਪੀ ਆਂਗੀ ਕਿਉਂਕਿ, ਬਾਹਰ ਵੇਖਿਆ ਜੇ ਹੋ ਜਾਣਾ ਗਰਮ। ਅਜੇ ਜੇ ਕੱਚੀ ਨੀਂਦ ਵਿੱਚ ਗਰਮ ਪਾਣੀ ਪੀਤਾ। ਫੇਰ ਦੁਬਾਰਾ ਬਾਹਰ ਗਏ ਤੇ ਤਾਂ, ਨੀਂਦ ਉਡ ਜਾਣੀ ਐ, ਬਿਲਕੁਲ।
ਹੂੰ- ਹੂੰ ਉਹ ਤਾਂ ਹੈ ਹੀ ਐ।
ਹਾਂ। ਕਈ ਵਾਰ ਏਦਾਂ ਹੋ ਜਾਂਦੇ, ਕਿ ਪਾਣੀ ਲੈਣ ਉੱਠੀ ਆ ਮੈਂ, ਨੀਂਦ ਵਿੱਚ ਇੱਕ ਤਾਂ ਨਾ ਪੂਰਾ ਦੇ ਮਤਲਬ ਰਾਤੀ ਜੇ ਮੈਂ ਸੋ ਗਈ ਨਾ, ਤੇ ਮੈਨੂੰ ਪਿਆਸ ਲੱਗੀ ਤੇ ਮੈਂ ਨੀਂਦ ਵਿੱਚ ਇੱਕ ਉੱਠਦੀ ਆ ਔਰ ਇਦਾ ਕਦੇ ਨੀ ਹੁੰਦਾ, ਕਿ ਮੇਰਾ ਲੱਗੇ ਨਾ। ਮੈਂ ਕਦੇ ਸ਼ੋਕੇ ਗੋਡਾ ਮਾਰ ਲੈਂਦੀ ਆ, ਕਦੇ ਬੈਡ ਦੇ ਥੱਲੇ ਹੁੰਦੇ
ਹੂੰ- ਹੂੰ।
ਸਪੋਰਟ ਨ ਰੱਖਿਆ ਹੁੰਦਾ ਐ ਬੈਡ ਦਾ, ਉਹਦੇ ਤੇ ਆਪਣਾ ਪੈਰ ਮਾਰ ਲੈਂਦੀ ਹੈ ਕਦੇ ਡਿੱਗ
ਉਸੇ ਤਾਂ ਪਤਾ ਲੱਗਦਾ ਨੀ ਹੋਏਗਾ, ਸਵੇਰੇ ਪਤਾ ਲੱਗਦਾ ਹੈਗਾ ਕਿ, ਹਾਂ ਦਿੱਕਤ ਹੋਈ ਹੈ ਰਾਤੀ। ਉਸ ਟ ਉਸ ਟੇਮ ਤਾਂ ਪਾਣੀ ਪੀਣ ਦੀ ਪਿਆਸ ਹੋਂਦੀ ਹੈ।
ਉਸ ਵੇਲੇ ਜੇ ਤਾਂ ਲੱਗਦੀ ਐ ਨਾ ਉਹ ਤੇ ਹੱਥ ਰੱਖ ਲੈਂਦੀ ਆ ਕਿ ਪੀੜ ਨਾ ਹੋਏ, ਫੇਰ ਪਾਣੀ ਪੀ ਕੇ ਵਾ ਬ ਉਹੀ ਚੀਜ਼ ਓਹੀ ਥਾਂ ਫੜ ਕੇ ਲੈਟ ਜਾਂਨੀ ਐ, ਸਵੇਰੇ ਫ ਲੇ ਗੁੰਦਾ ਹੋਆ ਮੈਂ ਰਾਤੀ ਓਠਗੀ ਸੀ, ਜਾਂ ਮੇਰਾ ਸੁਪਨਾ ਸੀਗਾ।
ਕੋਈ ਗੱਲ ਨੀ, ਹਾਂ ਉਹ ਤਾਂ ਹੈ ਹੀ ਐ।
ਮੇਰੇ ਬੋਡੀ ਤੇ ਹਰ ਟਾਈਮ ਨਿਸ਼ਾਨ ਲੱਗੇ ਰਹਿੰਦੇ ਨੇ ਉਹ ਹੋਂਦੇ ਨਾ ਲਾਲ- ਲਾਲ ਜੇ ਨਿ- ਨਿਸਾਨ ਦੰਦੇ ਨੇ ਨੀਲੇ- ਨੀਲੇ ਜੇ
ਆ
ਕਦੇ ਏਦਾਂ ਨੀ ਹੁੰਦਾ, ਹੁਣੇ ਵੀ ਮੇਰੇ ਪੈਰ ਤੇ ਗੁੱਡੇ ਤੇ ਇਏ ਇਏਦਾਂ ਦਾ ਨਿਸ਼ਾਨ ਐ।
ਅੰਦਰ ਦੀਆਂ ਵੀ ਸੈਮ ਐ, ਅਗਰ ਉ ੳਦਾ ਦੋਂ ਉਲਟਾ ਆ। ਜਿਵੇਂ ਸਾਨੂੰ ਕੋਈ ਚੀਜ਼ ਦੇਤੀ ਐ ਨਾ ਨਵੀਂ ਕੋਈ ਚੀਜ਼ ਟੋਪ ਦੇਤਾ ਉਹਨੇ ਪਾਇਆ ਹੋਇਆ ਛੋਟੇ ਹੁੰਦੇ ਆ ਜੋ ਵੀ ਟੋਪ ਪਾਇਆਦਾ ਉਹਦੇ ਅੱਗੇ ਕੁਛ ਡਿਜ਼ਾਇਨ ਬਣਿਆ ਵੇ, ਕੁਛ ਟੈਟੂ ਲੱਗ ਰਿਹਾ, ਕੁਛ ਕੱਪੜਾ ਲੱਗਾ ਵਾ। ਤ ਅਲਗ ਤੋਂ ਲੱਗਦਾ ਭ ਯਾਰ। ਜਾਂ ਉਹਨੂੰ ਕੋਈ ਚਿਮਚੀ ਵਗੈਰਾ ਕਲਿਪ ਲਗਾ ਤੇ ਹੈ ਉਹ ਅਗਰ ਤੁਹਾਡੇ ਹੱਥ ਚ ਦੁਬਾਰਾ ਵਾਪਿਸ ਆ ਜਾਏ।
ਤੇ ਬਹੁਤ ਵੱਡੀ ਗੱਲ ਹੈ, ਟੱਟ ਕੇ ਹੀ ਹਥ ਆਂਦਾ ਸੀਗਾ। ਅੱਧੇੋ, ਪੌਣੇ ਘੰਟੇ ਤੱਕ ਮੰਮੀ ਟੁਟ ਗਿਆ, ਆਪੇ ਹੀ ਟੁੱਟ ਗਿਆ।
ਆਪੇ ਹੀ ਟੁੱਟ ਗਿਆ।
ਹਾਂ ਉਹ ਐਦਾ, ਕਿ ਆਪਾਂ ਉੱਠ ਗਿਆ। ਹਾਂ ਮੇਰਾ ਕੁਛ ਨੀ ਟੱਪ ਰੁੜ ਗਿਆ।
ਹਾਂ ਉਹਨਾਂ ਦਾ ਕਿ ਕੋਈ ਚੀਜ਼ ਦਿਸ ਗਈ ਟਈਮ। ਫਸਲੀ ਉਦੇ। ਖੇਡਦੇ ਰਹੀਏ ਖੇਡਦੇ, ਜਦ ਤੱਕ ਚੀਜ਼ ਖਰਾਬ ਨਹੀ ਹੁੰਦੀ ਨਾ, ਉਹਦਾ ਪਿੱਛਾ ਨਹੀਂ ਛੱਡਦੀ ਸੀ ਮੈਂ।
ਮੇਰੇ ਹਿਸਾਬ ਚ ਸਿਰ ਚ ਕੋਈ ਪਿੰਨ ਲਗਾਈਏ ਨਾ, ਉਹ।
ਵਾਰ-ਵਾਰ ਛੇੜਦੇ ਰਹਿੰਦੇ ਸੀ ਯੁਪੀ ਤੱਕ ਹੱਥ ਚ ਨੀ ਆ ਜੇਗੀ ਟੁੱਟ ਕੇ ਹੱਥ ਚ ਓਦੋਂ ਤੱਕ, ਓਹ ਹੱਥ ਹਟੇਗਾ ਨੀ ਓਥੋਂ।
ਹਾਂ।
ਐਹ ਹਾਲ ਹੁੰਦਾ ਸੀ।
ਓਈ ਕਿਉਂਕਿ ਫਿਰ ਇੱਕ ਚੀਜ਼ ਮਿਲ ਗਈ ਐ ਅੱਜ ਖੇਡਣ ਨੂੰ, ਵੀ ਖਿਲੋਣਿਆਂ ਦਾ ਬੰਦੇ ਦਾ ਦਿਲ ਲੱਗ ਜਾਂਦਾ ਐ। ਮੈਂ ਇੱਕ ਵਾਰ ਖੇਡੀ ਸੀ ਖਲੋਨੇ ਨਾਲ ਦੋ ਵਾਰ, ਦਿਲ ਬੜਾ ਦੁਖਦਾ ਸੀ ਜੇ ਕੋਈ ਕਜ਼ਨ ਆਏ ਘਰੇ ਤੇ ਉਹ ਕਹਿ ਰਏ ਨੇ ਕਿ ਖਿਲਾਉਣਾ ਚਾਹੀਦਾ।
ਆਹੋ- ਆਹੋ ਉਹਥ ਬੜਾ ਅਜੀਬ ਲੱਗਦਾ ਕਿ, ਇਹਦੇ ਕੋਲ ਹੈ। ਤਾਂ ਵੀ ਸਾਡੇ ਕੋਲ ਮੰਗ ਰਿਹਾ।
ਕੰਮ ਖਰਾਬ ਆ, ਇੱਕ ਵਾਰ ਨਾ ਅਸੀਂ ਨਾ ਰਕਸ਼ਾ ਬੰਧਨ ਤੋਂ ਇੱਕ ਦਿਨ ਪਹਿਲੇ ਨਾ ਲਾਲ ਕਿਲੇ ਗਏ ਸੀਗੇ, ਬਚਪਨ ਚ ਪਾਪਾ- ਮੰਮੀ ਨਾਲ, ਤੇ ਉੱਥੋਂ ਦੀ ਨਾ ਮੈਂ ਇੱਕ ਪੱਖਾ ਲੈ ਕੇ ਆਈ ਸੀ। ਹੈਲੋ,
ਹਾਂਜੀ-ਹਾਂਜੀ।
ਉਹਤੋਂ ਜੀ ਨਾ, ਮੈਂ ਇੱਕ ਪੱਖਾ ਲੈ ਕੇ ਆਈ ਸੀਗੀ।
ਅੱਛਾ -ਅੱਛਾ।
ਤੇ ਉਹ ਓਦਾ ਚੱਲਣ ਵਾਲਾ ੳਦਾ ਕਰਦੇਵੇ ਨਾ ਉਹਨੂੰ। ਓਹੀ ਜੋ ਅੱਧਾ ਚਲਾਣ ਵਾਲਾ। ਤੇ ਅਗਲੇ ਦਿਨ ਸੀਗਾ ਰਕਸ਼ਾ ਬੰਧਨ ਤੇ ਮੇਰੀ ਨ ਮਾ ਸਾਡਾ ਨਾ ਭਰਾ ਨੀ ਹੈ ਕੋਈ। ਤੇ, ਮੈਂ ਮਾਸੀ ਦੇ ਮੁੰਡੇ ਨੂੰ ਬੰਨਦੀ ਆਂ ਰੱਖੜੀ, ਆਪਣੇ ਦਾਦੂ ਨੂੰ ਪਾਪਾ ਨੂੰ ਤੇ ਮਾਸੀ ਦੇ ਮੁੰਡੇ ਨੂੰ।
ਹੂੰ
ਅਸੀਂ ਮਾਅ ਅਹ ਫੇ ਜਿਹੜੀ ਛੋਟੀ ਮਾਸੀ ਹੈ ਨਾ, ਸਿਰਫ਼ ਉਹਨਾਂ ਦੇ ਮੁੰਡੇ ਨੂੰ ਕਿਉਂਕਿ ਜਿਹੜੀ ਵੱਡੀ ਮਾਸੀ ਦਾ ਮੁੰਡਾ ਹੈ ਉਹ ਆਪਣੀ ਭੈਣ ਕੋਲੋਂ ਬਣਵਾਉਂਦਾ ਹੈ ਤੇ ਮਾਮਾ ਕਹਿੰਦੇ ਨੇ ਕਿ ਮਤਲਬ ਮਾਮਾ ਆ ਨਹੀਂ ਪਾਉਂਦੇ। ਚਿੱਜ ਮੰਮੀ ਵੀ ਭਿੱਜ ਮੰਮੀ ਮਾਸੀ ਵੀ ਭਿਜਵਾ ਜਾਂਦੇ ਨੇ ਉਹਨਾਂ ਨੂੰ ਰੱਖੜੀ ਤੇ ਅਸੀਂ ਅਸੀ ਸਿਰਫ ਨ ਤੇ ਓਹ ਮਾਸੀ ਦੇ ਮੁੰਡੇ ਨੂੰ ਬੰਨਿਆ। ਤੇ ਉਹ ਆਇਆ, ਤੇ ਮੈਂ ਨਾ ਆਪਣੀ ਚੀਜ਼ਾਂ ਨੂੰ ਥੋੜਾ ਸਾਂਭ ਕੇ ਰੱਖਣ ਵਾਲੀ ਆਾਂ। ਕਿ ਜੇ ਚੀਜ਼ ਟੁੱਟ ਵੀ ਗਈ ਨਾ, ਤੇ ਮੇਰੇ ਮੈਨੂੰ ਮੇਰੇ ਦੋਸਤਾਂ ਨੇ ਏਨੇ ਬ੍ਰੇਸਲੇਟ ਦਿਤੇ ਨੇ ਨਾ, ਜੇ ਉਹਦੇ ਇੱਕ ਉਹ ਟੁੱਟ ਗਈ। ਤੁਸੀਂ ਮੇਰੇ ਕੋਲ ਪੁੱਛੋਗੇ ਨਾ ਕਿ ਉਹ ਤੇਰੇ ਦੋਸਤ ਨੇ ਬ੍ਰੇਸਲੇਟ ਦਿੱਤਾ ਸੀਗਾ ਉਹ ਕਿੱਥੇ ਗਿਆ। ਮੈਂ ਉਹਦਾ ਇੱਕ ਇੱਕ ਮੋਤੀ ਮੋਤੀ ਜਿਹੜਾ ਹੁੰਦਾ ਨਾ ਉਹ ਕੱਢ ਕੇ ਤੁਹਾਨੂੰ ਦੇ ਦੇਵਾਂਗੀ। ਕਿਉਂਕਿ ਮੈਂ ਸਾਂਭ ਕੇ ਰੱਖਦੀ ਆਂ ਸਾਰੀ ਟੁੱਟੀਆਂ ਚੀਜ਼ਾਂ ਵੀ। ਹੈਲੋ,
ਹਾਂਜੀ ਹਾਂਜੀ ਉਹ ਤੇ ਹੈ ਕੇ ਬਣਾਉਣ ਦਾ ਸ਼ੋਕ ਸਾਂਭ ਕੇ ਰੱਖਣ ਦਾ ਮੈਨੂੰ ਹੁੰਦਾ ਸੀਗਾ ਪਰ ਮੈਨੂੰ ਬੜਾ ਸ਼ੌਕ ਸੀ, ਰੁਪਹਿਣ ਇਕੱਠੀਆਂ ਕਰਨ ਦਾ ਮੈਂ ਆਕਿ ਰੁਪੈਣ ਸਾਂਭ ਕੇ ਰੱਖਦੀ ਸੀ। ਰੈਸਪੀ ਬਣਾਉਣ ਲਈ।
ਅੱਛਾ। ਉਹੀ ਹੈ ਨਾ ਕਿ ਚੀਜ਼ਾਂ ਸਾਂਭਣ ਵਾਲੀਆਂ ਆ ਕੁੜੀਆਂ ਚ ਹੀ ਹੁੰਦੀਆਂ ਨੇ। ਕਿਉਂਕਿ ਮੈਂ ਉਹ ਨਾ-ਸਾਡੇ ਨਾ ਅਸੀਂ ਉਹ ਪਹਿਲੇ ਉੱਪਰ ਵਾਲੇ ਘਰ ਚ ਰਹਿੰਦੇ ਸੀ ਉਹਨੇ ਨਾ ਪੜਛੱਤੀਆਂ ਗੀ ਨਾ ਘਰਾਚ
ਆਹੋ- ਆਹੋ ਪਹਿੱਲੇ ਹੁੰਦੀਏ ਸੀ।
ਹਾਂਜੀ ਤੇ ਉਹ ਮੇਰੀ ਮੰਮੀ ਨੇ ਨਾ ਉੱਥੇ ਬਾਬਾ ਜੀ ਦੀਆਂ, ਪਿੱਛੇ ਫੋਟੋਆਂ ਲਾਈਆਂ ਹੋਈਆਂ ਹੁੰਦੀਆਂ। ਧੀ ਐ ਓਹ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ। ਤੇ ਉਹਦੇ ਅੱਗੇ ਮਤਲਬ ਸਾਡੀਆਂ ਟਰੋਫੀਆਂ ਸੀ, ਬਚਪਨ ਚ ਨਾ ਟੋਪਰ ਸੀਗੇ। ਸਾਡੀਆਂ ਇੰਨੀਆਂ ਟਰੋਫੀਆਂ ਪਈਆਂ ਨੇ। ਤੇ ਮੰਮੀ ਟਰੋਫੀਆਂ ਸਜਾ ਕੇ ਰੱਖਦੀ ਸੀ ਤੇ ਮੈਂ ਟਰੋਫੀਆਂ ਵਿਚ। ਆ ਕੇ ਉਹ ਨਾ ਪੱਖਾ ਰੱਖਤਾ, ਗੁਲਾਬੀ ਰੰਗ ਦਾ ਸੀਗਾ ਪੈਪਾ ਪਿੱਗ ਵਾਲਾ। ਮੈਨੂੰ ਬੜੀ ਪਸੰਦ ਸੀਗੀ ਪ ਪਾਪਾ ਪਿਗ। ਤੇ ਮੈਂ ਰੱਖਤਾ, ਅਗਲੇ ਦਿਨ ਉਹ ਆਇਆ, ਮੇਰਾ ਭਰਾ ਆਇਆ ਤੇ ਉਹਨੇ ਕਿਹਾ ਮਾਸੀ ਇਹ ਕਿਹਾ ਹੈ? ਤੇ ਮੰਮੀ ਨੇ ਕਿਆ, ਕੱਲ ਅਸੀਂ ਲਾਲ ਕਿਲ੍ਹੇ ਗਏ ਸੀਗੇ ਤੇ ਓਥੋਂ ਲੈ ਕੇ ਆਏ ਤੈਨੂੰ ਅੱਛਾ ਲੱਗਾ। ਕੋਈ ਨਾ ਬੇਟਾ ਤੂੰ ਲੈ ਜਾ ਔਰ ਮੈਂ।
ਹਹ!
ਘੂਰ ਰਹੀ ਸੀਗੀ, ਤੂੰ ਲੈ ਤਾਂ ਕੀ ਹੁੰਦਾ ਹੈ। ਮੈਂ ਲੈ ਕੇ ਆਈ ਸੀ ਨਾ ਮੇਰੇ ਪਿਓ ਨੇ ਦਵਾਇਆ ਨਾ ਮੈਨੂੰ, ਤੁਸ ਲੈ ਜਾ। ਤੇ ਮੈਂ ਕਿਹਾ 'ਗਈ ਨਹੀਂ ਨਹੀਂ ਵੀਰਾ ਮੈਂ ਨਹੀਂ ਦੇਨੀ ਤੱਕ ਉਹਨੇ' ਜਾਂ ਜਾ ਤ ਚੁੱਪ ਰਿਹਾ ਮੈਂ ਮਾਸੀ ਕੋਲੋਂ ਲੈ ਕੇ ਜਾ ਰਿਹਾ।
ਅਹਾਂ
ਹੈਲੋ, ਤੇ ਅ ਓਹਨੇ ਏਦਾਂ ਕਿਆ ਤੇ ਫਿਰ ਉਹ ਤੇ ਓਹ ਤੇ ਓਹ ਮੈਂ-ਮੈਂ ਜੇ ਜਿੱਦਣੀ ਆ ਤੇ ਓਹ ਮੇਰੇ ਤੋਂ ਵੀ ਵੱਡਾ ਵਾਲਾ ਜਿੱਦੀ ਐ। ਤੇ ਉਹ ਲੈ ਗਿਆ ਅਗਲੇ ਦਿਨ ਮਾਸੀ ਦਾ ਕਾਲ ਆਇਆ ਕਹਿੰਦੀ ਜਿਵੇ ਪਖਾਂ ਤੂ ਦਿੱਤਾ ਸੀਗਾ ਨਾ ਉਹਦਾ ਪੂਰਾ ਪੋਸਟਮਾਰਟਮ ਕਰਤਾ ਇਸ ਮੁੰਡੇ ਨੇ, ਔਰ ਤੁਸੀਂ ਵੀ ਸੋਚ ਚ ਮੈਂ ਇਹ ਸੋਚ ਕੇ ਸੀਗੀ ਘਰੇ ਕਿ ਹ ਇਹਨੇ ਮੇਰੇ ਪੱਕੇ ਪੱਕੇ ਨੂੰ ਮਾਰਤਾ। ਮਾਸੀ ਕੇਂਦੀ ਸਾਰੇ ਉਹਦੇ ਅੰਜਰ-ਪੰਜਰ ਖੋਲ ਕੇ ਉਹਨਾਂ ਦੇ
ਏਦਾਂ ਈ ਮੇਰੇ ਮਾਮੇ ਦਾ ਮੁੰਡਾ ਏ ਪਰ ਪਤਾ ਓਹ ਕੀ ਕਰਦਾ ਆ ਉਹ ਪਤਾ ਨੀ ਯਾਰ ਉਹਨੂੰ ਕੀ ਦਿਮਾਗ ਚ ਉਹ ਸਾਇੰਟਿਸਟ ਹੈ, ਉਹ ਪਤਾ ਉਹਨੂੰ ਤੁਸੀਂ ਕੋਈ ਵੀ ਚੀਜ਼ ਦੇ ਦੋ। ਪਹਿਲੋਂ ਦੇਖੇਗਾ ਕਿੱਦਾਂ ਜੁੜਦੀ ਸੀ। ਫੇਰ ਉਹ ਆਰਾਮ ਨਾਲ ਸਾਰੀ ਜੋੜ ਦੇਗਾ ਬਹੁਤ ਆਰਾਮ ਨਾਲ ਜੋੜੇਗਾ ਉਹ ਲਾਗਦੇ। ਤੂੰ ਵਸ ਤੇ ਨਾ ਖ਼ਰਾਬ ਸਹੀ ਕਰ ਦਿੰਦਾ ਆ।
ਅਰੇ ਵਾਹ!
ਤੂੰ ਬੜਾ ਸ਼ੌਕ ਉਹ ਇੱਕ ਵਾਰੀ ਨਾ। ਹੁਣ ਦਿੱਲੀ ਤੋਂ ਨਾ ਉਹ ਮਿਲਿਆ ਸੀਗਾ ਉਹਨੇ ਬਣਾਇਆ ਸੀ ਪ੍ਰੋਜੈਕਟ ਮਾਚਸ ਤਿਲਾਂ ਪੱਖਾ ਵਗੈਰਾ ਮੋਟਰ ਵਗੈਰਾ ਬਣਾ ਕੇ ਸੇਮ ਚਲਵਾਇਆ ਸੀ, ਉਹਨੂੰ ਦਿੱਲੀ ਤੋਂ ਪ੍ਰੋਜੈਕਟ ਵਿੱਚ ਬੜੀ ਅੱਛੀ ਇਨਕਮ ਮਿਲੀ ਸੀ ਹਾਂ, ਉਹਦਾ ਦਿਮਾਗ ਬਹੁਤ ਤੇਜ ਹੈਗਾ ਐ ਬਹੁਤ ਦਿਮਾਗ ਹੈਗਾ ਸਮਝ ਲਓ ਉਹ ਬਹੁਤ ਸ਼ਾਰਪ ਮਾਈੰਡ ਹੈਗਾ ਆ।
ਅੱਛਾ, ਵਦੀਆ ਐ ਕਿਉਂਕਿ ਹੁੰਦਾ ਨਾ ਕਿ ਬੱਚਿਆਂ ਵਿੱਚ ਨਾ ਹੁੰਦੀਆਂ ਆਦਤਾਂ ਕਿ ਪਹਿਲੇ ਚੀਜ਼ ਤੋੜ ਦਿਆਂ ਮੇਰੇ ਅ ਮੇਰੇ ਚਾਚੇ ਦਾ ਮੁੰਡਾ ਐ ਨਾ, ਉਹ ਛੋਟਾ ਜਿਹਾ ਏ ਚਾਰ ਚਾਰਾਂ ਸਾਲਾਂ ਦਾ ਹੋਏਗਾ। ਤੇ ਉਹ ਨਾ ਉਹਨੇ ਆਪਣੀ ਗੰਨ ਖੋਲੀ। 'ਤੇ ਚਾਚੂ ਦੂਰ ਰਹਿੰਦੇ ਨੇ ਚਾਚੂ ਲੁਧਿਆਣਾ ਰਹਿੰਦੇ ਨੇ ਤੇ ਅਸੀਂ ਇੱਥੇ ਰਹਿਨੇ ਹਾਂ। ਤੇ ਚਾਚੂ ਨੇ ਵੀਡੀਓ ਭੇਜ ਜੀ ਉਹਦੀ, ਤੇ ਕਹਿੰਦਾ, ਕਿ ਅਹ ਮੈਂ ਉਹਨੇ ਨਾ ਖੋਲਿਆ ਗੰਨ ਖੋਲੀ ਤੇ ਪਹਿਲੇ ਜਾਣ ਕੇ ਖੋਲੀ ਹੈ ਕਿ ਤੋੜੀ ਕੇ ਫੇਰ ਮੈਂ ਦੁਬਾਰਾ। ਇਹਨੂੰ ਤੇ ਚਾਚੂ ਕੋਲ ਜਾ ਕੇ ਕਹਿੰਦਾ। ਕਿ ਪਾਪਾ ਵੇਖੋ ਇਹ ਗੰਨ ਟੁੱਟ ਗਈ ਤੇ ਚਾਚੂ ਨੇ ਕਿਹਾ ਕੋਈ ਗੱਲ ਨੀ ਮੈਂ ਨਵੀਂ ਦਵਾ ਦਾਂਗਾ। ਤੇ ਕਹਿੰਦਾ ਨਹੀਂ ਨਹੀਂ ਨਹੀਂ ਤੁਸੀਂ ਮੈਨੂੰ ਵੇਖੋ ਮੈਂ ਰਾਂਗੜੀਆਂ ਮੈਂ ਆਪ ਜੋੜਾਂਗਾ ਇਹਨੂੰ। ਤੇ ਉਹਨੇ ਜੋੜ ਕੇ ਵਿਖਾਈ।
ਸਹੀ ਹੈ ਹਾਂਜੀ ਹਾਂਜੀ।
ਤੇ ਉਹਹਨੇ ਸਪੈਸ਼ਲੀ ਉਹਨੂੰ ਜੋੜ ਕੇ ਵਿਖਾਇਆ। ਤੇ ਚਾਚੂ ਨੇ ਪੂਰੀ ਵੀਡੀਓ ਬਣਾ ਕੇ ਭੇਜੀ ਤੇ ਡੈਡੀ ਕਹਿੰਦੇ ਇਹ ਹੈਗਾ। ਰਾਮਗੜੀਆ ਏ। ਉਹਨੇ ਨ ਰਾਮਗੜੀਆਂ ਚ ਆਦਤ ਕਿ ਨਹੀਂ ਅਸੀਂ ਆਪਣੀ ਚੀਜ਼ਾਂ ਆਪਣੇ ਆਪ ਜੋੜ ਲਾਂਗੇ।
ਆਹੋ ਬੜੀ ਵੀਡੀਓ ਵਾਇਰਲ ਹੁੰਦੀ ਹੈ। ਇਹਨਾਂ ਦੀ ਬਹੁਤ ਬਹੁਤ ਵੀਡੀਓ ਵਾਇਰਲ ਹੁੰਦੀ ਆ।
ਹਾਂ। ਮੇਰੇ ਪਾਪਾ ਵਿੱਚ ਵੀ ਇਹੀ ਆਦਤ ਹੈ ਜੇ ਅਸੀਂ ਕਹਾਂਗੇ ਨਾ ਪੱਖਾ ਖ਼ਰਾਬ ਹੋ ਗਿਆ ਤੇ। ਕਹਿੰਦੇ ਬਾਹਰੋਂ ਮਿਸਤਰੀ ਨੀ ਬੁਲਾਉਣਾ ਅਸੀ ਮੈਂ ਆਪ ਠੀਕ ਕਰ ਦਾਂਗਾ ਮੈਨੂੰ ਆਂਦਾ ਪੱਖਾ ਠੀਕ ਕਰਨਾ। ਪੱਖੇ ਫਰਿਜ ਬਟਨ ਸਭ ਹੁਣ ਤੁਸੀਂ ਸੋਚੋ ਮੈਂ ਕੁੜੀ ਹਾਂ। ਸਾਡੇ ਘਰੇ ਕੋਈ ਮੁੰਡਾ ਨਹੀਂ ਏ ਮੈਂ ਸਭ ਤੋਂ ਛੋਟੀ ਔਲਾਦ ਆਂ ਤੇ ਹੁਣ ਮੈਨੂੰ ਸਵਿਚ। ਬਦਲਣਾ ਆਉਂਦਾ ਹੈ ਠੀਕ ਹੈ ਕੋਈ ਤਾਰ ਟੁੱਟਦੀ ਮੈਨੂੰ ਤਾਰ ਜੋੜਨੀ ਆਉਂਦੀ ਹੈ। ਮੈਨੂੰ ਪਤਾ ਕੰਡੈਂਸਰ ਕਿੱਦਾਂ ਲੱਗਣਾ ਹੈ। ਮੈਨੂੰ ਪਤਾ ਕਿ ਉਹ
ਹਾਂਜੀ ਤੇ ਮੈਂ ਵੀ ਇਦਾਂ ਹੀ ਕਰਦੀ ਸੀ ਬਟ ਇੱਕ ਵਾਰੀ ਮੈਨੂੰ ਕਰੈਂਟ ਲੱਗਾ ਨਾ ਇੰਨਾ ਤਗੜਾ ਮੈਨੂੰ। ਕਰੰਟ ਲੱਗਾ ਉਸ ਤੋਂ ਬਾਅਦ ਫਿਰ ਤਾਰ। ਹੱਥ ਨੀ ਲਗਾਉਂਦੀ ਕਹਿੰਨੀ ਕਰੋ ਨਾ ਕਰੋ ਮੈਂ ਇਦਾਂ ਹੀ ਮਰਨੀ ਹੱਥ ਨੀ ਲਾਵਾਂਗੀ। ਯਾਰ ਪਤਾ ਇੱਕ ਵਾਰੀ ਮੈਂ ਨਹਾ ਕੇ ਆਈ। ਏਦਾਂ ਹੀ ਨਹਾ ਕੇ ਆਈ ਮੈਂ ਕੱਪੜੇ ਮੇਰੇ ਹਜੇ ਗਿਲੇ ਹੀ ਸੀ ਤੇ ਮੰਮੀ ਨੇ ਕਿਹਾ ਕੁੜੀਏ ਮੋਟਰ ਬੰਦ ਕਰ ਆ। ਉਹ ਯਾਰ ਮੈਂ ਮੋਟਰ ਦੇ ਕੋਲ ਵੀ ਨ ਉਹਨੇ ਮੈਨੂੰ ਇਤਨੀ ਤੇਜ਼ ਪਕੜਿਆ ਉਹਨੇ ਮੈਨੂੰ। ਬੱਤੀ ਨੇ ਛੱਡਿਆ ਹੀ ਨਹੀਂ ਮੈਂ ਚੀਕਾਂ ਮਾਰਦੀ ਰਹਿ ਗਈ।
ਹ।
ਆਵਾਜ਼ ਵੀ ਨਾ ਨਿਕਲੇ ਉਹ ਉੱਗੋ ਨਾਲ ਲੋਹਿਆ ਪਿਆ ਨਾਲ। ਮੈਂ ਗਿੱਲੀ ਨਾਲ ਮੋਟਰ ਦੀ ਮੋਟੀ ਤਾਰ ਮ ਉੱਥੇ ਕਰੰਟ ਨਾਲ ਮੈਨੂੰ ਮੰਮੀ ਡਿੰਡਾ ਮਰ ਕੇ ਹਟਾਇਆ ਮੇਰੇ ਤੋਂ। ਉਸ ਤੋਂ ਬਾਅਦ ਮੈਂ ਕੰਨ ਫੜ ਲਏ ਉਸ ਤੋਂ ਬਾਅਦ ਮੈਂ ਬਾਹਿਆਂ ਨੂੰ ਹੱਥ ਨੀ ਲਗਾਣਾ ਕਸਮ ਏ। ਕਿੱਦਾਂ ਬੈ ਜਾਂਗੀ।
ਬਹੁਤ। ਅੱਛਾ ਮੇਰੇ ਤੇ ਪਾਪਾ ਕਹਿੰਦੇ ਰਹੇ ਨਹੀਂ ਤੂੰ ਸਭ ਤੋਂ ਛੋਟੀ ਹੈ ਸਾਰੇ ਉਹ ਕਹਿੰਦੇ ਨਾ ਵੱਡਿਆਂ ਤੇ। ਰਿਸਪੋਂਸੀਬਿਲਿਟੀ ਹੁੰਦੀ ਹੈ ਸਾਡੇ ਤੋਂ ਪੁੱਠਾ ਛੋਟਿਆਂ ਤੇ ਰਿਸਪੋਂਸੀਬਿਲਿਟੀ ਹੁੰਦੀ ਹੈ। ਹੁਣ ਪਾਪਾ ਦੇ ਕਦੇ ਨੀ ਹਦੇ ਪ੍ਰੈਸ ਖਰਾਬ ਹੋ ਗਈ ਉਹਦਾ ਵੀ ਮੰਮੀ ਕਹਿ ਦਿੰਦੀ ਇਹਨੂੰ ਜੋੜਦੇ ਮੇਰੇ। ਪਤਾ ਨਾ ਸਵਿਚ ਹੁੰਦਾ ਹੈ ਨਾ ਪਲੱਗ ਉਹ ਟੁੱਟ ਗਿਆ ਸੀਗਾ, ਤੇ ਮੇਰੇ ਦਾ। ਕਿ ਮੇਰੇ ਕੋਲੋਂ ਤੇ ਲੱਗ ਨਹੀਂ ਰਿਹਾ ਹੈ ਤੇ ਓਦਾਂ ਪਹਿਲੇ ਉਹ ਕਰ ਲੈਂਦੇ ਸੀ। ਫੇਰ ਕਹਿੰਦੇ ਮੇਰੇ ਕੋਲੋਂ ਤਾਂ ਲੱਗ ਨਹੀ ਰਿਹਾ ਹੈ ਤੇ ਮੈਂ ਬੋਲਿਆ ਸਾਈਡ। ਤੁਹਾਡੇ ਬਸ ਦੀ ਨਹੀਂ ਹੈ ਫੇਰ ਮੈਂ ਉਹਨਾਂ ਨੂੰ ਮਤਲਬ ਟੋਰ ਵਿੱਚ ਬੋਲਿਆ ਨਾ।